ਹੈਲੋ
ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ
ਸਤ ਸ਼੍ਰੀ ਅਕਾਲ ਜੀ
ਤੁਹਾਡੀ ਹਾਂਜੀ ਬਹੁਤ ਵਧੀਆ ਤੁਹਾਡੀ ਆਵਾਜ਼ ਨਾ ਬੜੀ ਦੂਰੋਂ ਆ ਰਹੀ ਹੈ ਹੈਲੋ
ਹਾਂਜੀ
ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਤੁਹਾਡੇ ਘਰ ਪਰਿਵਾਰ ਸਭ ਵਧੀਆ ਜੀ ਹੋਰ ਕੀ ਕਰ ਰਹੇ ਹੋ
ਬਸ ਖਾਣਾ ਵਾਣਾ ਖਾਕੇ
ਅੱਛਾ ਅੱਛਾ ਤੁਹਾਡੀ ਨਾ ਮੈਨੂੰ ਇਵੇਂ ਲੱਗ ਰਿਹਾ ਜਿਵੇਂ ਨਾ ਤੁਸੀਂ ਨਾ ਆਪਣੇ ਫੋਨ ਤੋਂ ਬੜੀ ਦੂਰ ਬੈਠੇ ਦੇ ਹੋ
ਨੀ ਨੀ ਫੋਨ ਮੇਰੇ ਹੱਥ ਵਿੱਚ ਹੀ ਹੈਗਾ ਅੱਛਾ ਨੈਟਵਰਕ ਇਸ਼ੂ ਹੋ ਜਾਂਦਾ
ਠੀਕ ਹੈ ਠੀਕ ਹੈ ਤੇ ਅੱਛਾ ਠੀਕ ਹੈ ਜੀ ਹੋਰ ਦੱਸੋ ਸੋ ਜੀ ਹੋਰ ਡਿਨਰ ਵਗੈਰਾ ਕਰ ਲਿਆ ਤੁਸੀਂ ਠੀਕ ਹੈ ਜੀ ਅਹ ਕੀ ਕਹਿ ਰਹੇ ਹੋ
ਆਪ ਨੇ ਖਾ ਲਿਆ
ਹਾਂਜੀ ਹਾਂਜੀ ਖਾ ਲਿਆ ਜੀ ਖਾ ਲਿਆ ਹੋਰ ਦੱਸੋ ਜੀ ਹੋਰ ਇੱਕ ਅ ਇੱਕ ਗੱਲ ਪੁੱਛਣੀ ਸੀ ਤੁਹਾਡੇ ਤੋਂ
ਹਾਂਜੀ
ਤੇ ਅ ਮਤਲਬ ਕਿਹੜਾ ਟੋਪਿਕ ਸੀ ਓਨਲਾਈਨ ਹੋਰ ਆਫਲਾਈਨ ਸ਼ੋਪਿੰਗ ਦੇ ਬਾਰੇ ਪੁੱਛਣਾ ਸੀ
ਹਾਂਜੀ
ਹਾਂਜੀ ਹਾਂਜੀ ਦੇਖੋ ਜੀ ਹੁਣ ਅਸੀਂ ਅਗਰ ਮੈਂ ਆਪਣੀ ਗੱਲ ਕਰਾਂ ਤੇ ਮੈਂ ਓਨਲਾਈਨ ਜਿਵੇਂ ਕੱਪੜੇ ਮੰਗਵਾਨਾ ਵਾਂ ਠੀਕ ਹੈ ਜੀ ਕੋਈ ਕੁਛ ਵੀ ਹੋਵੇ ਜਿਵੇਂ ਜੀਨਸ ਹੋਏ, ਸ਼ਰਟ ਹੋਏ ਤੇ ਕਦੀ ਕਦੀ ਨਾ ਮੈਨੂੰ ਨਾ ਮਤਲਬ ਕੀ ਸਾਈਜ਼ ਦੀ ਪ੍ਰੋਬਲਮ ਆਂਦੀ ਹੈ ਕਦੀ ਮੈਂ ਅਹ ਅਗਰ ਐਕਸਲ ਮੰਗਵਾਉਣਾ ਤੇ ਐਲ ਆ ਜਾਂਦਾ, ਐਮ ਆ ਜਾਂਦਾ ਹੈ, ਠੀਕ ਹੈ ਜੀ। ਤੇ ਫੇਰ ਇਹ ਓਨਲਾਈਨ ਦੀ ਦਿੱਕਤ ਹੈਗੀ ਹੈ, ਤੇ ਤੁਸੀਂ ਕੀ ਸੋਚਦੇ ਹੋ? ਇਸ ਬਾਰੇ ਚ ਤੁਸੀਂ ਓਨਲਾਈਨ ਕਰਦੇ ਹੋ ਜਾਂ ਓਫਲਾਈਨ?
ਲੇਕਿਨ ਮੇਰੀ ਬੇਟੀ ਹੈਗੀ ਹੈ ਇਥੇ ਰਹਿੰਦੀ ਏ ਸਾਡੇ ਲੋਕਲ ਹੀ ਤੇ ਉਹ ਓਨਲਾਈਨ ਤੇ ਕਪੜਾ ਹੋਰ ਤੇ ਸਾਈਜ ਸਹੀ ਆਂਦਾ। ਓਨੇ ਕਿਹਾ
ਠੀਕ ਹੈ ਜੀ।
ਹਾਂਜੀ, ਬਲਕਿ ਕਈ ਵਾਰੀ ਤੇ ੳਹਨੇ ਸਾਨੁ ਵੀ ਮੰਗਵਾ ਕੇ ਦਿਤ
ਅੱਛਾ ਜੀ। ਜੀ ਐਕਚੁਲੀ ਨਾ ਦੇਖੋ, ਦੇਖੋ ਐਕਚੁਲੀ ਨਾ ਦੇਖੋ ਮੈਨੂੰ ਮਾਫ਼ ਕਰਨਾ ਪਰਨਾ, ਮੈਨੂੰ ਨਾ ਮਤਲਬ ਤੁਹਾਡੇ ਆਵਾਜ਼ ਨਾ ਇਵੇਂ ਲੱਗ ਰਿਹਾ ਜਿਵੇਂ ਨਾ ਤੁਸੀਂ ਫੋਨ ਤੋਂ ਬੜੀ ਦੂਰ ਬੈਠੇ ਦੇ ਉਹ
ਨਹੀਂ, ਨਹੀਂ।
ਹਾਂਜੀ। ਅੱਛਾ, ਅੱਛਾ ਠੀਕ ਹੈ ਜੀ, ਮਤਲਬ ਕੀ ਤੁਸੀਂ ਫੋਨ ਨੂੰ ਬਿਲਕੁਲ ਮੂੰਹ ਤੇ ਨਾਲ ਰੱਖਿਆ ਦਾ।
ਹਾਂ ਕੰਨ ਦੇ ਨਾਲ ਹੀ ਲਗਾਇਆ ਹੋਆ।
ਹਾਂਜੀ ਜੀ, ਹੁਣ ਆ ਆਵਾਜ਼ ਤੁਹਾਡੀ ਕਲੀਅਰ ਥੋੜ ਠੀਕ ਹੈ ਜੀ।
ਹਾਂਜੀ।
ਹਾਂਜੀ ਓ
ਮਤਲਬ ਮੇਰੀ ਬੇਟੀ ਤੇ ਹਾਲੇ ਤੱਕ ਜਿੰਨੇ ਵੀ ਕੱਪੜੇ ਮੰਗਵਾਏ ਨੇ ਉਹਨੇ ਜਿੰਨੀਆਂ ਵੀ ਚੀਜ਼ਾਂ ਪਰਚੇਸ ਕੀਤੀਆਂ
ਅੱਛਾ ਜੀ।
ਹਾਂਜੀ।
ਅੱਛਾ, ਅੱਛਾ, ਵਧੀਆ, ਵਧੀਆ। ਦੇਖੋ, ਅਗਰ ਮੈਂ ਦੇਖੋ, ਹਾਂਜੀ, ਹਾਂਜੀ। ਜੀ। ਜੀ ਜੀ ਦੇਖੋ, ਹਾਂਜੀ ਦੇਖੋ, ਪਤਾ ਨੀ ਕੀ ਉਹ ਜਿਵੇਂ ਓਨਲਾਈਨ ਉਹ ਓਨਲਾਈਨ ਚ ਤਾਂ ਇੱਕ ਦਿੱਕਤ ਇਹ ਹੁੰਂਦੀ ਹੈ ਕਿਵੇ ਤੁਸੀਂ ਹੁਣ ਕੋਈ ਚੀਜ਼ ਮੰਗਵਾਈ ਹੈ ਤੇ ਉਹ ਘੱਟ ਤੋਂ ਘੱਟ ਪੰਜ ਤੋਂ ਛੇ ਦਿਨ ਲੱਗਦੇ ਨੇ, ਕਿਉਂ ਜੀ? ਹਾਂ। ਹਾਂਜੀ, ਤੇ ਫਿਰ ਅਗਰ ਤੁਸੀਂ, ਦੇਖੋ ਅਗਰ ਤੁਹਾਨੂੰ ਜੀ ਅਗਰ ਤੁਹਾਨੂੰ ਕਿਤੇ ਅਰਜੈਂਟ ਜਾਣਨਾ ਹੋਏ ਜਾਂ ਫਿਰ ਤੁਹਾਡਾ ਇੱਕੋ ਦਮ
ਹ
ਅਗਰ ਤੁਹਾਡਾ ਇੱਕੋਦਮ ਕਿੱਧਰ ਪਲਾਨ ਬਣ ਜਾਏ ਤੇ ਫੇਰ ਤੁਹਾਨੂੰ ਔਫਲਾਈਨ ' ਹੀ ਕੱਪੜੇ ਜਾਣੇ ਪੈਂਦੇ ਦੇਖੋ ਔਫਲਾਈਨ ਚ ਇਹ ਫਾਇਦਾ ਹੈਗਾ ਕਿ ਤੁਸੀਂ ਕੱਪੜੇ ਨੂੰ ਹੱਥ ਲਗਾ ਕੇ ਦੇਖ ਸਕਦੇ ਹੋ ਕਿ ਫਟਿਆ ਹੈਗਾ ਨਹੀਂ ਫਟਿਆ ਹੈਗਾ
ਹਾਜੀ ਠੀਕ ਕਹ ਰਹੇ ਹੋ
ਹਾਂਜੀ
ਮੈਨਾ ਮਾਰਕੀਟ
ਅੱਛਾ ਜੀ
ਹਾਂ ਤੇ ਬਸ ਮੈਂ ਤੇ ਹੁਣ ਔਨਲਾਈਨ ਹੀ ਔਫਲਾਈਨ ਹੀ
ਜੀ
ਕਿਉਂਕ ਅਸੀਂ ਦੇਖ ਸਕਦੇ ਹਾਂ ਆਪਣਾ ਸਟਾਈਲ ਇਕ ਅਧਾ, ਕਈ ਞਾਰੀ ਕਲਰ ਚੇਨਜ ਹੋ ਜਾਦਾ ਨਾ
ਹਾਂਜੀ
ਆਪਣਾ ਜਾਓ ਜਵੇ ਸਾਡੀ ਫੇਮਲੀ
ਜੀ ਜੀ ਸਹੀ ਕਹਿੰਦੇ ਆ
ਹਮ
ਫਲਿੱਪਕਾਰਟ ਤੇ ਆ ਨ ਹ ਦੇ ਕ ਕੈਣਾ
ਅੱਛਾ ਜੀ
ਹ
ਜੀ ਹਮਮ ਸਹੀ ਕਿਹਾ ਤੁਸੀਂ ਪਰ ਮੈਨੂੰ ਕੋਈ ਸਮਝ ਨਹੀਂ ਆਇਆ, ਤੁਹਾਡੀ ਨਾ ਆਵਾਜ਼ ਬੜੀ ਦੇਰੇ ਆ ਰਹੀ ਹੈ
ਜਿਵੇਂ ਮਤਲਬ ਸਾਡੀ ਤਾਡੀ ਨਾ ਦੇਖੋ ਪੰਜ ਸੌਪ ਖਾਂਡਾਂ ਨਾਲ ਕਰ ਸਕਦੇ ਹਾਂ ਨਾ ਕਿ ਤੁਸੀਂ ਇਤਨੇ ਤੱਕ ਦਾ ਸਾਨੂੰ ਮਤਲਬ ਇੰਨੇ ਤੱਕ ਦੀ ਚੀਜ਼ ਦਿਖਾਵੋ
ਹਾਂਜੀ ਹਾਂਜੀ ਸਹੀ ਕਹਿ ਰਹੇ ਹੋ
ਹਨਾ ਤੇ ਅਗਰ ਸਾਡੇ ਕੋਲ ਨਹੀਂ ਹੋਏਗਾ ਤੇ ਫਿਰ ਅਸੀਂ ਉਹਨੂੰ ਕਿਵੇਂ ਕਵਾਂਗੇ ਕਿ ਬਈ ਤੂੰ ਸਾਨੂੰ ਇਹਨੇ ਤੱਕ ਦੀ ਚੀਜ਼ ਦਿਖਾ
ਹਾਂਜੀ ਸਹੀ ਕਹਿੰਦੇ ਨੇ ਪਰ ਓਨਲਾਈਨ ਦਾ ਇਹ ਫਾਇਦਾ ਹੈਗਾ ਕਿ ਤੁਹਾਡੇ ਕੋਲ ਵਰਾਇਟੀ ਬੜੀ ਹੈਗੇ ਨੇ ਤੁਸੀਂ ਐਸਾ ਐਸਾ ਸਮਾਨ ਮੰਗਵਾ ਸਕਦੇ ਹੋ ਓਨਲਾਈਨ ਜਦੋਂ ਓਫਲਾਈਨ ਜ ਕਦੀ ਉਹ ਮਤਲਬ ਕਿ ਤੁਸੀਂ ਫ ਭੈਣ ਜੀ ਕਦੀ ਵੇਖੋਗੇ ਵੀ ਨਹੀਂ ਹਮ
ਹਾਂ ਇਹ ਤੇ ਹੈ ਨਵੀਂ ਤੋਂ ਨਵੀਂ ਚੀਜ਼ ਹੈ ਨਵੇਂ ਤੋਂ ਨਵਾਂ ਡਿਜ਼ਾਇਨ ਹੈ ਹ ਦਿਖਾਉਂਦੀ ਰਹਿੰਦੀ ਹੈ ਸਾਡੀ ਬੇਟੀ, ਦਿਖਾਉਂਦੀ ਰਾਂਹਿਦੀ ਕਿ ਮੰਮੀ ਆ ਦੇਖੋ ਮੰਗਞਾ ਲੋ, ਮੈਂ ਕਹਿੰਦੀ ਬਈ ਤੂੰ ਮੰਗਵਾ ਐ ਸਾਡੇ ਵਸ ਦੀ ਗੱਲਾਂ ਨੀ ਹੈਗੀਆਂ ਕਿਉਕਿ ਅੱਜ ਕੱਲ ਦੀ ਨਹੀਂ ਜਨਰੇਸ਼ਨ ਹੈ ਉਹ ਆਪਣੇ ਤਰੀਕੇ ਨਾਲ ਜੀ ਰਹੀ ਹੈ ਤੇ ਕੋਈ ਦਿੱਕਤ ਨਹੀਂ
ਜੀ ਸਹੀ ਕਹਿੰਦੇ ਹੂੰ ਜੀ ਦੇਖੋ ਮੇਰੇ ਨਾਲ ਕਈ ਵਾਰ ਦਿੱਕਤ ਹੋ ਚੁੱਕੀ ਹੈ ਜਿਵੇਂ ਮੈਂ ਕੋਈ ਸ਼ਰਟ ਮੰਗਵਾਈ ਹੈ ਠੀਕ ਹੈ ਜੀ ਕਦੀ ਛੋਟਾ ਸਾਈਜ਼ ਆਂਦਾ ਠੀਕ ਹੈ ਜੀ ਫਿਰ ਉਹਨੂੰ ਰਿਟਰਨ ਕਰੋ ਫਿਰ ਟਾਈਮ ਲੱਗਦਾ ਇਵੇਂ ਕਰਦੇ ਕਰਦੇ ਦਸ ਦਿਨ ਖ਼ਰਾਬ ਹੋ ਜਾਂਦੇ ਨੇ
ਹਾਂ ਤਾਂ ਹੈਗੀ ਟਾਈਮ ਤੇ ਮੰਗਦੀ ਹੈ ਟਾਈਮ ਤੇ ਲੱਗਦਾ ਹੈ ਜੀ
ਸਹੀ ਕਹਿੰਦੇ ਪਰ ਦੇ ਹੁਣ ਤਾਂ ਓਨਲਾਈਨ ਕਾਫੀ ਅਡਵਾਂਸ ਹੋ ਗਿਆ ਹੁਣ ਤਾਂ ਦੇਖੋ ਬੜਾ ਹੀ ਘੱਟ ਚਾਂਸ ਹੈਗੇ ਨੇ ਕਿ ਜੋ ਤੁਸੀਂ ਸਾਈਜ਼ ਮੰਗਵਾਇਆ ਹੈ ਉਹਦੇ ਬਦਲੇ ਕੋਈ ਦੂਸਰਾ ਸਾਈਜ਼ ਆ ਜਾਏ ਠੀਕ ਹੈ ਜੀ ਹੋਰ ਕੋਈ ਫਟਿਆ ਹੋਇਆ ਫੈਬਰਿਕ ਆ ਜਾਏ ਫਟੇ ਕੱਪ ਨੇ ਆ ਜਾਣ ਸਹੀ ਨਾ ਹੁਣ ਤਾਂ ਇਹ ਚਾਂਸ ਹੀ ਬੜੇ ਘੱਟ ਗਏ ਨੇ ਔਨਲਾਈਨ ਦੀ ਵਜ੍ਹਾ ਨਾਲ ਔਫਲਾਈਨ ਮਾਰਕੀਟ ਬੜੀ ਖਤਮ ਹੋ ਗਈ ਹੈ ਜ਼ਿਆਦਾਤਰ ਮੈਕਸੀ ਮਮ
ਹਾਂ ਕਿਉਕਿ ਲੋਕੀ ਪਤਾ ਕੀ ਹੁਣ ਗਰਮੀ ਦੇ ਟਾਈਮ ਏਸੀ ਚ ਨਿਕਲਣਾ ਨਹੀਂ ਚਾਹੁੰਦੇ ਕਾਰ ਬੈਠੇ ਬੈਠੇ ਉਹ ਕਹਿੰਦੇ ਨੇ ਜੋ ਰਿਕਸ਼ਾ ਦੇਣਾ ਜਾਂ ਅਸੀਂ ਜੋ ਪੈਟਰੋਲ ਫੁਕਣਾ ਏਸ ਤੋਂ ਵਧੀਆ ਅੱਛਾ ਉਹ ਘਰ ਹੀ
ਹਾਂਜੀ ਹਾਂਜੀ ਸਹੀ ਕਿਹਾ ਤੁਸੀਂ
ਕਿਉਂਕਿ ਬੱਚੇ ਨਿਕਲਣਾ ਨੀ ਚਾਹੁੰਦੇ ਬਾਹਰ
ਨਹੀਂ ਨਿਕਲਨਾ ਚਾਹੁੰਦੇ ਬਿਲਕੁਲ ਸਹੀ ਕਹਿੰਦੇ ਪਏ ਹੋ
ਤੇ ਉਹ ਫਿਰ ਕਹਿਣਗੇ ਪਹਿਲੇ ਕੱਪੜੇ ਪਾਈਏ ਫਿਰ ਆ ਕੇ ਉਤਾਰੀਏ ਫਿਰ ਉਤਾਰੀਏ ਤਿਆਰ ਹੋਏ
ਹਾਂਜੀ ਖਾਸ ਕਰ ਇਸ ਖ਼ਾਸ ਕਰ ਇਸ ਮੌਸਮ ਚ ਤਾਂ ਕੋਈ ਵੀ ਨਹੀਂ ਨਿਕਲਣਾ ਚਾਹੁੰਦਾ ਹੂੰ ਸਹੀ ਕਹਿ ਰਹੇ ਹੋ ਹੋਰ ਦੱਸੋ ਜੀ ਹੈਲੋ
ਹਾਂਜੀ ਹਾਂਜੀ
ਹਾਂਜੀ ਹਾਂਜੀ ਹੋਰ ਦੱਸੋ ਜੀ
ਬਸ ਕਿਵੇਂ ਆਇਆ ਸੀ ਅੱਜ ਆਪਦੇ ਘਰ ਹੀ ਡਿਂਨਰ
ਅੱਛਾ ਡਿਂਨਰ ਚ ਡਿਨਰ ਮੇਰੀ ਵਹੁਟੀ ਨੇ ਬਣਾਇਆ ਸੀ ਕੀ ਬਣਾਇਆ ਸੀ ਹਾਂ ਪਨੀਰ ਪਨੀਰ ਦੀ ਸਬਜ਼ੀ ਬਣਾਈ ਸੀ ਹਾਂ ਹਾਂਜੀ ਹਾਂਜੀ ਸਭ ਹਾਂਜੀ ਹਾਂਜੀ ਸਭ ਖਾ ਲਿਆ ਜੀ ਹੋਰ ਤੁਸੀਂ ਦੱਸੋ ਤੁਸੀਂ ਕੀ ਬਣਾਇਆ
ਤੁਸੀਂ ਮੁਕਾ ਕੇ ਦਿੱਤੀ ਅਸੀਂ ਸੋਚਦੇ ਚੱਲ ਕੇ ਖਾ ਲਈਏ
ਹਾਂਜੀ
ਅਸੀਂ ਤੇ ਟਿੰਡੇ ਬਣਾਏ ਸੀ।
ਕੀ ਬਣਾਆ ਸੀ?
ਟਿਂਡੇ।
ਅੱਛਾ ਟਿੰਡੇ, ਅੱਛਾ, ਅੱਛਾ ਵਧੀਆ, ਵਧੀਆ ਠੀਕ ਹੈ ਜੀ ਵੈਸੇ ਮੈਨੂੰ ਅਹ ਬਿਲਕੁਲ ਚੰਗੇ ਨੀ ਲੱਗਦੇ ਜੀ ਟਿੰਡੇ।
ਨਹੀਂ ਚੰਗੇ ਤਾਂ ਮੈਨੂੰ ਵੀ ਨਹੀਂੀ ਲੱਦੇ ਲੇਕਿਨ ਪਿੱਛੇ ਬਿਮਾਰ ਹੋਏ ਸੀ ਮਮੀ ਕਹਿ ਗਈ ਏ ਸਬਜ਼ੀਆਂ ਖਾਉ, ਟਿਂਡੇ ਖਾਉ ਲੋਕੀਂ ਖਾਉ ਥੋੜੀ।
ਅੱਛਾ ਠੀਕ ਹੈ ਜੀ, ਤੁਹਾਡੀ ਗੱਲ ਮੈਨੂੰ ਲੱਗ ਰਿਹਾ ਜੀ ਤੁਸੀਂ ਕਾਫ਼ੀ ਵੱਡੀ ਏਜ ਦਿ ਹੋ ਸ਼ਾਇਦ।
ਮੇਰੀਆਂ ਦੋ ਬੇਟੀਆਂ ਮੈਰਿਡ ਨੇ।
ਠੀਕ ਹੈ, ਠੀਕ ਹੈ।
ਹਾਂ ਫੋਟੀ ਇਟ ਇਟ ਹਮ
ਜੀ। ਹਮ, ਹੋਰ ਦੱਸੋ ਜੀ, ਹੋਰ ਗਰਮੀਆਂ ਦੀ ਛੁੱਟੀਆਂ ਪੈਂਦੀਆਂ ਨੇ ਬੱਚਿਆਂ ਦੀ, ਇਸ ਬਾਰੇ ਚ ਕੀ ਕਹੋਗੇ ਤੁਸੀਂ।
ਅੱਛਾ ਜੀ ਨਾਨਕ। ਕਿਆ ਸਹੀ ਕਿਹਾ ਤੁ
ਜਿਹੜੇ ਰੈ ਕੇ ਵਿਚਾਰੇ ਛੱਡ ਦਿੰਦੇ ਨੇ ਹੁਣ ਉਹਨਾਂ ਨੂੰ ਜ਼ਿਆਦਾ
ਹਾਂਜੀ।
ਹੁਣ ਜਾ ਕੇ ਲਿਆ ਮਨ ਭਰ ਗਿਆ ਦੇਖ ਕੇ ਹੁਣ ਸਾਡੀਆਂ ਬੇਟੀਆਂ ਆਉਂਦੀਆਂ ਨੇ, ਨਨਾਨਾ ਆਉਂਦੀਆਂ ਨੇ।
ਜੀ।
ਉਹ ਅਸੀਂ ਘਰ ਬਦ ਗਿਆ ਪਹਿਲੇ ਸਾਡੀ ਮੰਮੀ ਬਣ ਗਏ ਸੀ ਹੁਣ ਅਸੀਂ ਬਣ ਗਏ ਆ।
ਹਾਂਜੀ‍‌‍। ਨਾਨਕ- ਕੇ ਜਾਓ। ਨਾਨੀ ਦਾ ਸਿਰ ਖਾਓ ਕਿਉ ਜੀ, ਦੀ।
ਚੱਲਣਾ ਚਾਹੀਦਾ, ਬੱਚੇ ਆਏ ਨੇ। ਉਹ ਪੂਰਾ ਸਾਲ ਤੋਂ ਮਾਰਦੇ ਨੇ।
ਜੀ। ਸਹੀ ਕਿਹਾ ਤੁਸੀਂ
ਹਾਂਜੀ। ਚਲੋ ਹਮ। ਚਲੋ, ਚਲੋ, ਮੈਂ ਮੈਂ ਕਰਦਾ ਤੁਹਾਨੂੰ ਠੀਕ ਹੈ ਜੀ, ਅੱਛਾ ਸਤ ਸਤਿ ਸ਼ੀ ਅਕਾਲ ਜੀ ਓਰ। ਕਿਆ